ਹਾਂ
ਹੈਲੋ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ।
ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਹੋ।
ਹਾਂਜੀ ਮੈਂ ਵੀ ਵਧੀਆ ਹੋਰ ਘਰ ਪਰਿਵਾਰ ਸਭ ਠੀਕ,
ਹਾਂਜੀ ਸਭ ਵਧੀਆ ਤੁਸੀਂ ਸੁਣਾਓ ਬਾਲ ਬੱਚੇ ਸਭ ਠੀਕ ਹੈ।
ਹਾਂਜੀ ਹਾਂਜੀ ਸਭ ਵਧੀਆ ਹੈ ਨੇ ਹੋਰ।
ਹੋਰ ਬਸ ਮੈਂ ਇਹੀ ਗੱਲ ਕਰ ਰਹੀ ਸੀ ਕਿ ਮਕਾਨ ਲੈਣਾ ਕਿੱਥੇ ਉਹਦੇ ਬਾਰੇ
ਜਰਾ
ਅਸੀਂ ਵੀ ਵੇਖ ਰਹੇ ਸੀ ਮਕਾਨ ਤਾਂ
ਬਸ ਉਹੀ ਹੈ ਨਾ ਕਿ ਏਰੀਏ ਦਾ ਪੰਗਾ ਪੈ ਜਾਂਦਾ ਹੈ ਏਰੀਆ ਵੇਖਣਾ ਪੈਂਦਾ ਏਰੀਆ। ਕਿਵੇਂ ਜਿਹਾ ਕਿਵੇਂ ਜਿਹਾ ਨਹੀਂ ਹੈ ਮਾਹੌਲ ਵੀ ਅੱਜ ਕੱਲ ਤੁਹਾਨੂੰ ਪਤਾ ਕਿਵੇਂ ਜਿਹੇ ਚੱਲ ਰਹੇ ਨੇ
ਹਾਂਜੀ ਮਾਹੌਲ ਤਾਂ ਐਵੇਂ ਹੀ ਹੈ ਬਸ ਅੱਜ ਕੱਲ ਬੰਦੇ ਉਹੀ ਹਾਂਜੀ ਬੋਲੋ ਬੋਲੋ
ਫਿਰ ਉਹੀ ਇਹ ਨਾ ਕਿ ਬੰਦਾ ਵੇਖਣਾ ਪੈਂਦਾ ਹੈ ਕਿ ਬਈ ਬੱਚੇ ਵੀ ਤੁਹਾਨੂੰ ਪਤਾ ਛੋਟੇ ਛੋਟੇ ਹੈਗੇ ਨੇ ਘਰ ਛੱਡ ਨੀ ਸਕਦੇ ਬਾਹਰ ਕੱਲੇ ਥੋੜਾ ਮਾਹੌਲ ਐਵੇਂ ਜਿ ਹੋ ਜਾਂਦਾ ਹੈ ਨਾ ਅੱਜ ਕੱਲ ਐਵੇਂ ਜਿ ਬੰਦੇ, ਪਤਾ ਨਹੀਂ ਲੱਗਦਾ ਆਪਾਂ ਲੇਅਰ ਐਵੇਂ ਹੋ ਜਨਾ ਤੁਹਾਨੂੰ ਤੇ ਪਤਾ ਹੀ ਅੱਜ ਕੱਲ ਟੀਵੀਆਂ ਚ ਫੋਨਾ ਚ ਵਿਖਾਂਦੇ ਹੀ ਪਏ ਨੇ ਐਵੇਂ ਬੰਦਿਆਂ ਦੇ ਕਤਲ ਕਤਲ ਕਰਦੇ ਪਏ ਨੇ
ਹੂ,,, ਹਾਂਜੀ ਉਹ ਤਾਂ ਹੈ ਹੀ ਹੈ ਬਸ ਉ ਹੀ ਹੈ ਜਾਂ ਨਾ ਫਿਰ ਉਹ ਏਰੀਆ ਵੇਖਣਾ ਪੈਂਦਾ ਕਿ ਹਾਂ ਬਈ ਜਦੋਂ ਮਕਾਨ ਲਈਏ ਸਹੀ ਹੈਗਾ ਸਹੀ ਨਹੀਂ ਹੈਗਾ ਫਿਰ ਬੱਚੇ ਵੀ ਘਰ ਇਕੱਲੇ ਛੱਡ ਕੇ ਚਲੋ ਦਿੱਕਤ ਨੀ ਹੁੰਦੀ ਆਸ ਪੜੋਸੀਆਂ ਤੋਂ ਕਿ ਉਹ ਜਿੱਥੇ ਰਹਿੰਦੇ ਵ ਉੱਥੇ ਕੋਈ ਦਿੱਕਤ ਹੈਗੀ ਤੁਹਾਨੂੰ ਮਕਾਨ ਚ
ਬਸ ਉਹ ਸਾਡਾ ਮਕਾਨ ਥੋੜਾ ਸਹੀ ਨੀ ਹੈਗਾ ਨਾ ਥੋੜਾ ਮਤਲਬ ਐਵੇਂ ਮਤਲਬ ਪੁਰਾਣਾ ਜ ਬਣਿਆ ਹੋਇਆ ਫਿਰ ਤੁਹਾਨੂੰ ਪਤਾ ਹੈ ਬੱਚੇ ਵੱਡੇ ਹੋ ਜਾਏ ਉਹਨਾਂ ਦੇ ਸ਼ੌਂਕ ਹੋ ਜਾਂਦੇ ਨੇ ਕੀ ਅਸੀਂ ਮੰਮਾ ਫਰੈਂਡਸ ਲਿਆਉਣੇ ਹੁੰਦੇ ਨੇ ਤੇ ਫਿਰ ਫਰੈਂਡਸ ਨ ਆਉਣਾ ਹੈ ਤੇ ਕਿਵੇਂ ਆਏਗੇ
ਹਾਂਜੀ ਉਹ ਤਾਂ ਹੈ ਹੀ ਹੈ ਵੀ ਐਵੇਂ ਤਾਂ ਹੁੰਦੇ ਯਾਰ ਦੋਸਤ
ਹਾਂਜੀ ਉਹ ਬੱਚੇ ਕਹਿੰਦੇ ਨੇ ਮੰਮਾ ਦੋਸਤ ਦੋਸਤਾਂ ਨੇ ਆਉਣਾ ਹੈ ਬਸ ਉਹੀ ਗੱਲ ਸੋਚ ਰਹੀ ਸੀ ਮੈਂ ਕਿਹਾ ਤੁਹਾਨੂੰ ਤੁਹਾਡੇ ਨਾਲ ਗੱਲ ਸ਼ੇਅਰ ਸਾਂਝੀ ਕਰਨੀ ਆ ਕਿ ਬਈ ਹਾਂ ਯਾਰਾਂ ਦੋਸਤਾਂ ਵਾਸਤੇ ਵੀ ਬੱਚਿਆਂ ਨਾਲ ਦੇਖਣਾ ਪੈਂਦਾ ਕਰਨਾ ਪੈਂਦਾ ਹੈ
ਹੂ ਉਹ ਤਾਂ ਹੈ ਹੀ ਇਹ ਦੇਖਣਾ ਤਾਂ ਪਏਗਾ ਬੀ ਹੁਣ ਅਗਰ ਮਕਾਨ ਸਹੀ ਪਾਸੇ ਲੈਣਾ ਹੁਣ ਕਿ ਉਹ ਵੱਡੇ ਬੱਚੇ ਹੁੰਦੇ ਨੇ ਉਹਨਾਂ ਤੋਂ ਹੁੰਦੇ